ਹੈਲੋ,
ਹੈਲੋ,
ਹਾਂਜੀ,
ਹੈਲੋ,
ਹੈਲੋ ਹੈਲੋ। ਹੈਲੋ -ਹੈਲੋ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈਗੀ ਹੈ?
ਹੈਲੋ
ਆਵਾਜ਼ ਆ ਰਹੀ ਹੈ ਤੁਹਾਨੂੰ?
ਨਹੀਂ ਜੀ, ਬਹੁਤ ਘੱਟ ਆਵਾਜ਼ ਆ ਰਹੀ ਆ
ਅੱਛਾ, ਹੁਣ ਆ ਰਹੀ ਹੈ ਵੇਖੋ?
ਹੈਲੋ
ਹੁਣ ਆ ਰਹੀ ਹੈ ਆਵਾਜ਼ ਤੁਹਾਨੂੰ?
ਬਹੁਤ ਜ਼ਿਆਦਾ, ਘੱਟ ਆ ਰਹੀ ਹੈ ਥੋੜਾ- ਬਹੁਤ ਜੇ ਸੁਣਿਆ
ਹੁਣ, ਆ ਰਹੀ ਏ? ਹੁਣ, ਆ ਰਹੀ ਹੈ ਪ੍ਰੋਪਰ?
ਹੈਲੋ
ਹੈਲੋ, ਹੁਣ ਰਹੀ ਏ, ਹੁਣ ਰਹੀ ਏ ਤੁਹਾਡਾ, ਨੈਟਵਰਕ ਇਸ਼ੂ ਹੋਣਾ ਹੈਲੋ
ਹੈਲੋ,
ਹੈਲੋ, ਤੁਹਾਡਾ ਨੈੱਟਵਰਕ ਇਸ਼ੂ ਹੋਣਾ, ਮੇਰੇ ਹਿਸਾਬ ਨਾਲ ਹੈਲੋ, ਹਾਂਜੀ ਮੈਨੂੰ ਤ ਆ ਰਹੀ, ਤੁਹਾਨੂੰ ਆ ਰਹੀ? ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ -ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਹੁਣ
ਹਾਂਜੀ, ਹੁਣ ਥੋੜ੍ਹੀ- ਬਹੁਤੀ ਆ ਰਹੀ ਏ, ਪਹਿਲਾਂ ਬਹੁਤ ਘੱਟ ਆਵਾਜ਼ ਆ ਰਹੀ ਸੀ।
ਹੋਰ ਦੱਸੋ, ਕਿੱਦਾਂ?
ਹੈਲੋ
ਹੁਣ, ਹੋਰ ਦੱਸੋ ਕਿੱਦਾਂ?
ਹੈਲੋ,
ਹੋਰ ਦੱਸੋ, ਕਿੱਦਾਂ?
ਹਾਂਜੀ- ਹਾਂਜੀ ਠੀਕ ਆ, ਤੁਸੀਂ ਦੱਸੋ ਠੀਕ ਹੋ?
ਸਭ ਵਧੀਆ
ਮੈਨੂੰ, ਆਵਾਜ਼ ਹੀ ਨੀ ਸੁਣ ਰਹੀ, ਗੱਲ ਕਿਵੇਂ ਕਰਾਂ ਹੈਲੋ
ਹੈਲੋ।
ਹੈਲੋ
ਹੈਲੋ
ਹੈਲੋ ਜੀ,
ਹੈਲੋ -ਹੈਲੋ ਤਹਾਨੂੰ ਆਵਾਜ ਨਈ ਆ ਰਹੀ ਕਿ?
ਬਹੁਤ ਜ਼ਿਆਦਾ ਘੱਟ ਆਵਾਜ਼ ਆ ਰਹੀ ਹੈ, ਥੋੜੀ- ਥੋੜ੍ਹੀ ਜਿਹੀ ਸੁਣ ਰਹੀ ਆ, ਸਮਝ ਨਹੀਂੀ ਆ ਰਹੀ
ਹੁਣ ਆ ਰਹੀ ਏ? ਹੁਣ ਰਹੀ ਏ?
ਆਵਾਜ਼ ਸੁਣ ਰਹੀ ਏ, ਪਰ ਉਹ ਜ਼ਿਆਦਾ ਨਹੀਂ ਸੁਣ ਰਹੀ, ਕਿਉਂ ਕਿ ਧਮੀ ਆਵਾਜ਼ ਆ
ਤੁਹਾਡੇ, ਤੁਸੀਂ ਆਵਾਜ਼ ਤੇਜ਼ ਕਰੋ ਨਾ, ਸਾਈਡ ਤੋਂ ਆਪਣੀ
ਗੱਲ ਨੀ ਹੋ ਰਹੀ ਹੈਗੀ, ਕੋਈ ਆਵਾਜ਼ ਨੀ ਸੁਣ ਰਹੀ ਮੈਨ ਤੁਹਾਡੀ, ਤੁਹਾਨੂੰ ਮੇਰੀ ਆਵਾਜ਼ ਪੂਰੀ ਬੋਲ ਸੁਣ ਰਹੀ ਆ
ਹਾਂਜੀ -ਹਾਂਜੀ ਉਹ ਤੁਹਾਡੀ ਤਾਂ ਤੇ ਆ ਰਹੀ ਏ
ਹੈਲੋ
ਤੁਹਾਡੀ, ਤੇ ਆ ਰਹੀ ਏ
ਅੱਛਾ, ਤੁਹਾਡੀ ਨਈ ਨਾ ਰਹੀ ਮੈਨੂੰ
ਆਵਾਜ਼, ਤੇਜ਼ ਕਰੋ ਨਾ ਸਾਈਡ ਤੋਂ, ਤੁਹਾਡੀ ਤੁਸੀਂ ਆਪਣੀ
ਬਹੁਤ ਵਾਰ ਕਰ ਲਈ ਸੈੱਟ ਨੀ ਹੋ ਰਹੀ।
ਵੋਲਿਮ ਵੋਲੂਮ ਸੈੱਟ ਨਹੀਂ ਹੈਗੀ ਤੁਹਾਡੀ ਸਾਈਡ ਤੋਂ।
ਹੈਲੋ,
ਸਾਈਟ ਤੋਂ ਤੁਹਾਡੀ ਵੋਲੂਮ ਸੈੱਟ ਨਹੀਂ ਹੈਗੀ ਆਪਣੀ ਆਵਾਜ਼ ਤੇਜ਼ ਕਰਿਓ।
ਕਿੰਨੇ ਵਾਰ ਤਾਂ ਕਰ ਲਈ ਆਵਾਜ਼ ਈ ਨੀ ਆ ਰੀ।
ਹੋਰ ਦੱਸੋ ਤੁਸੀ ਠੀਕ ਓ?
ਹੈਲੋ।
ਹੋਰ ਦੱਸੋ ਤੁਸੀਂ ਠੀਕ ਹੈਗੇ ਓ?
ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ।
ਵਧੀਆ ਹੋਰ ਕੀ ਕਰ ਰਹੇ ਓ?
ਕੁਝ ਨੀ ਬਸ ਤੁਸੀਂ ਦੱਸੋ ਮੈਂ ਤਾਂ ਵਿਹਲੀ ਬੈਠੀ ਸਾਂ।
ਹਿੰਦੀ ਦੀ ਤਿਆਰੀ ਕਰ ਰਹੇ ਸੀ ਆਪਾਂ।
ਹਾਂਜੀ।
ਫੈਮਿਲੀ ਫੰਕਸ਼ਨ ਹੈਗਾ ਨਾ ਘਰੇ ਤੇ ਉਹਦੀ ਤਿਆਰੀ ਕਰ ਰਹੇ ਸੀ ਹਾਂਜੀ। ਬਸ ਸ਼ੋਪਿੰਗ ਸ਼ੂਪਿੰਗ ਜੀ ਰਹਿ ਗਈ ਸੀ। ਉਹ ਸੋਚ ਰਹੇ ਸੀ ਕਿੱਥੋਂ ਕਰੀਏ?
ਹੈਲੋ।
ਸ਼ੋਪਿੰਗ ਸ਼ੂਪਿੰਗ ਦੇ ਬਾਰੇ ਸੋਚ ਰਹੇ ਸੀ ਕਿੱਥੋਂ ਕਰੀਏ ਅਸੀਂ?
ਮੈਨੂੰ ਤੁਹਾਡੀ ਆਵਾਜ਼ ਹੀ ਨੀ ਸੁਣ ਰਹੀ, ਜਮਾਂ ਆਵਾਜ਼ ਨੀ ਸੁਣ ਰਹੀ।
ਮੈਂ ਕਹਿ ਰਿਹਾ ਸ਼ੋਪਿੰਗ ਦੇ ਬਾਰੇ ਸੋਚ ਰਹੇ ਸੀ ਆਪਾਂ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੁਣ ਆ ਰਹੀ ਏ। ਹੈਲੋ, ਹੈਲੋ।
ਹੈਲੋ ਜੀ।
ਹੁਣ ਆ ਰੀ ਆਵਾਜ਼।
ਨਹੀਂ ਜੀ ਬਹੁਤ ਘੱਟ ਸੁਣ ਰਹੀ ਏ, ਜਵਾ ਹੀ ਨਹੀਂ ਸੁਣ ਰਹੀ ਕਿਸੇ ਟਾਈਮ ਤੇ
ਓ ਹੋ। ਹੁਣ ਆ ਰੀ ਏ, ਹੁਣ ਆ ਰੀ ਏ।
ਤੁਹਾਨੂੰ ਮੇਰੀ ਸੁਣ ਰੀ ਏ, ਮੈਨੂੰ ਤੁਹਾਡੀ ਜਮਾ ਨੀ ਸੁਣ ਰਹੀ।
ਓ ਹੋ ਨੈਟਵਰਕ ਪ੍ਰੋਬਲਮ ਹੈਗੀ।
ਐਵੇ ਲੱਗ ਰਿਹਾ ਜਿਵੇਂ ਬਹੁਤ ਜ਼ਿਆਦਾ ਡੂੰਘੀ ਜੀ ਥਾਂ ਤੇ ਬੈਠੇ ਹੋਣੇ ਤੁਸੀਂ।
ਸਮੁੰਦਰ ਥੱਲੇ ਬੈਠਾ।
ਘਰ ਵਿੱਚ ਫੰਕਸ਼ਨ ਜ਼ਰੂਰ ਐ ਥੋੜ੍ਹਾ ਘਰਦਿਆਂ ਦੇ ਕੋਲ ਬੈਠ ਕੇ ਗੱਲ ਕਰਲੋ ਪਰੇ ਹੋ ਕੇ ਕਾਹਤੋਂ ਕਰਦੇ ਓ।
ਮੈਂ ਸਮੁੰਦਰ ਥੱਲੇ ਬਹਿ ਕੇ ਕਰ ਰਿਹਾ ਨਾ ਗੱਲ।
ਹਾਂਜੀ?
ਮੈਂ ਸਮੁੰਦਰ ਥੱਲੇ ਬਹਿ ਕੇ ਕਰ ਰਿਹਾ ਨਾ ਗੱਲ।
ਮੈਨੂੰ ਸੁਣ ਨੀ ਰੀ ਹੈਗੀ ਕਿ ਕੋਈ ਡੀਜੇ ਵਗੈਰਾ ਚੱਲ ਰਹੇ ਨੇ?
ਕੁਛ ਵੀ ਨਹੀਂ ਚੱਲ ਰਿਹਾ, ਮੈਂ ਤਾਂ ਪਰਲੇ ਕਮਰੇ ਚ ਬੈਠਾ ਰੂਮ ਬੰਦ ਕਰਕੇ ਤੁਹਾਡੇ ਲਈ।
ਅੱਛਾ ਘਰ ਦੇ ਵਿੱਚ ਤੁਹਾਡੇ ਹੈਗਾ ਪ੍ਰੋਗਰਾਮ ਹੈਗਾ ਔਰ ਤੁਸੀਂ ਕਮਰੇ ਦੇ ਵਿੱਚ ਬੈਠੇ ਓ?
ਹੋਰ ਸਾਰਿਆਂ ਨੂੰ ਬਾਹਰ ਕੱਢਿਆ ਮੈਂ ਕਿਹਾ ਮੈਂ ਗੱਲ ਕਰ ਲਵਾਂ ਜ਼ਰਾ ਮਾੜੀ ਜੀ।
ਅੱਛਾ, ਠੀਕ ਏ ਜੀ।
ਸੌਪਿੰਗ ਬਾਰੇ ਸੋਚ ਰਹੇ ਸੀ ਕਿੱਧਰੋਂ ਕਰੀਏ।
ਕੀ ਪ੍ਰੋਗਰਾਮ ਏ ਵਿਆਹ ਜਾਂ ਕੋਈ?
ਵਿਆਹ ਵਿਆਹ ਹੈਗਾ।
ਵਿਆਹ ਏ ਅੱਛਾ।
ਹਾਂਜੀ।
ਪਸੰਦ ਕਰਦੇ ਓ ਪ੍ਰੋਗਰਾਮ ਵਿਆਹ ਵਗੈਰਾ ਲੀ ਨੱਚਣਾ ਹਨਾ?
ਸਭ ਸਭ ਸਭ, ਜੇ ਨਾ ਨੱਚੀਏ ਤੇ ਪ੍ਰੋਗਰਾਮ ਕਿਸ ਗੱਲ ਦਾ ਫਿਰ।
ਹਾਂ ਏ ਤਾਂ ਹੈ। ਪੰਜਾਬੀਆਂ ਦਾ ਪ੍ਰੋਗਰਾਮ ਤਾਂ ਬਿਨਾਂ ਨੱਚਿਆ ਹੁੰਦਾ ਨੀ, ਵੈਸੇ ਤਾਂ ਅੱਜ ਕੱਲ ਹਰੇਕ ਕਿ ਐਵੇਂ ਈ ਬਹੁਤ ਨੱਚਦੇ ਨੇ ਹਨਾ, ਖੁਸ਼ੀ ਖੁਸ਼ੀ ਸਾਰੇ ਪ੍ਰੋਗਰਾਮ ਕਰ ਲੈਂਦੇ ਨੇ।
ਸਹੀ ਗੱਲ ਏ। ਜਦ ਤੱਕ ਸਾਰੇ ਇਕੱਠੇ ਨਾ ਹੋਣ ਨੱਚੀਏ ਨਾ ਤੇ ਫਿਰ ਵਿਆਹ ਕਿਸ ਚੀਜ਼ ਦਾ।
ਤੁਹਾਡੀ ਆਵਾਜ਼ ਫੇਰ ਮੈਨੂੰ ਜਮਾ ਹੀ ਆਉਣੀ ਹੱਟ ਗਈ ਪਹਿਲਾਂ ਠੀਕ ਸੀ।
ਮੈਂ ਕਿਹਾ ਜੇ ਸਾਰੇ ਇਕੱਠੇ ਹੋ ਕੇ ਨਾ ਨੱਚੀਏ ਤੇ ਫਿਰ ਪ੍ਰੋਗਰਾਮ ਕਿਸ ਗੱਲ ਦਾ।
ਹਾਂਜੀ ਇਹ ਤਾਂ ਹੈ, ਪ੍ਰੋਗਰਾਮ ਆਪਾਂ ਕਰਦੇ ਤਾਂ ਹੈਗੇ ਆ ਵੀ ਸਾਰੇ ਇਕੱਠੇ ਹੋਜੀਏ।
ਸਹੀ ਗੱਲ ਐ, ਇੱਕ ਦੂਜੇ ਨਾਲ ਆਪਣੇ ਸੁੱਖ ਦੁੱਖ ਸ਼ੇਅਰ ਕਰੀਏ। ਹਾਂ ਸਹੀ ਗੱਲ ਐ, ਸਹੀ ਗੱਲ ਐ, ਹੋਰ? ਤੁਸੀਂ ਕੀ ਕਰਦੇ?
ਹੈਲੋ ਜੀ।
ਤੁਸੀਂ ਕੀ ਕਰਕੇ ਹੱਟੇ ਓ?
ਹਾਂਜੀ?
ਤੁਸੀਂ ਕੀ ਕਰਕੇ ਹਟੇ ਓ।
ਹੈਲੋ।
ਤੁਸੀਂ ਕੀ ਕਰ ਰਹੇ ਸੀ ਮੈਂ ਏ ਪੁੱਛ ਰਿਹਾ?
ਮੈਂ ਤਾਂ ਵਿਹਲੀ ਬੈਠੀ ਸੀ ਹਜੇ ਕੋਈ ਘਰ ਚ ਪ੍ਰੋਗਰਾਮ ਤਾਂ ਹੈ ਨੀ ਗ ਹਾਂ ਸੋਚ ਰਹੇ ਸੀਗੇ ਕੇ ਘਰ ਦੇ ਵਿੱਚ ਅਰਦਾਸ ਕਰਵਾ ਲਈਏ ਔਰ ਸ਼ਾਮ ਨੂੰ ਪਾਰਟੀ ਕਰ ਲਈਏ।
ਹਾਂ ਹਾਂ ਸਹੀ ਗੱਲ ਐ ਸ਼ਾਂਤੀ ਵੀ ਬਣੀ ਰਹੇਗੀ ਘਰ ਚ।
ਹਾਂਜੀ ਅਰਦਾਸ ਐਵੇਂ ਆ ਘਰ ਦੀ ਸ਼ਾਂਤੀ ਤੁਹਾਡੇ ਕਹਿਣ ਤੇ ਨਾ ਘਰ ਦੀ ਸ਼ਾਂਤੀ ਲਈ ਸੁਵਾ ਦੀ ਅਰਦਾਸ ਹੋਜੂਗੀ ਔਰ ਸਭ ਖੁਸ਼ ਰਹਿਣਗੇ ਸ਼ਾਮ ਨੂੰ ਪਾਰਟੀ ਹੋਜੂਗੀ।
ਸਹੀ ਗੱਲ ਐ ਸਹੀ ਗੱਲ ਹੋਰ ਘਰ ਚ ਕੌਣ ਕੌਣ ਨੇ ਤੁਹਾਡੇ?
ਮੰਮੀ, ਪਾਪਾ ਔਰ ਭੈਣ, ਭਰਾ। ਆਮ ਫੈਮਲੀ ਹੁੰਦੀ ਜਿਹੜੇ ਓ ਨੇ। ਹਾਂਜੀ ਹਾਂਜੀ।
ਤੁਸੀਂ ਕੀ ਕਰਦੇ ਓ?
ਮੈਂ ਤਾਂ ਕੁਛ ਨੀ ਕਰਦੀ ਵਿਹਲੀ ਆ ਮੈਂ ਤੇ।
ਓ ਸਹੀ ਐ ਸਹੀ ਐ ਸਹੀ ਐ।
ਹਾਂਜੀ।
ਹੋਰ ਦੱਸੋ ਤੁਹਾਡੀ ਏਜ ਕੀ ਹੈਗੀ ਐ।
ਮੇਰੀ ਏਜ ਹੋਊਗੀ ਬਾਈਕ ਸਾਲ ਹੋਊਗੀ।
ਓ ਨਾਈਸ ਨਾਈਸ ਵਧੀਆ ਹੈਗਾ ਵਧੀਆ ਹੈਗਾ।
ਹਾਂਜੀ।
ਵੈਸੇ ਸ਼ੋਪਿੰਗ ਕਰਨਾ ਕਿੱਧਰੋਂ ਸਹੀ ਰਹੇਗਾ। ਕਿ ਜਰਾ ਮੈਂ ਵੀਹ ਇੱਕ ਲਹਿੰਗੇ ਠਾਣੇ ਨੇ ਘਰ ਦੇ ਲਈ।
ਹਾਂਜੀ ਹਾਂਜੀ।
ਮੈਂ ਕਿਹਾ ਵੀਹ ਏਕ ਲਹਿੰਗੇ ਠਾਣੇ ਨੇ ਘਰ ਦੇ ਲਈ। ਸਾਰਿਆਂ ਨੂੰ ਸ਼ੋਪਿੰਗ ਕਰਾਣੀ ਐ ਸਾਰਿਆਂ ਨੂੰ ਸ਼ੋਪਿੰਗ ਕਰਾਣੀ ਹਾਲੇ ਤਾਂ ਕਿਸੀ ਨੇ ਵੀ
ਹਾਂਜੀ- ਹਾਂਜੀ। ਵਿਆਹਾਂ ਵਿੱਚ ਇਹੀ ਤਾਂ ਕੰਮ ਹੁੰਦਾ ਹੈ ਸਭ ਤੋਂ ਜ਼ਿਆਦਾ ਜ਼ਰੂਰੀ। ਕਿ ਸਭ ਤੋਂ ਜ਼ਿਆਦਾ ਸੋਹਣੇ ਲੱਗੇ ਏ। ਹਾਂਜੀ।
ਇੱਕ ਨੇ ਨੀ, ਕਿਸੇ ਨੇ ਵੀ ਨੀ ਕੀਤੀ ਹਾਲੇ ਸ਼ੋਪਿੰਗ।
ਅੱਜੇ ਕੀਤੀ ਨੀ ਹੈਗੀ, ਅੱਜੇ ਵਿਆਹ ਹੈਗਾ ਰ ਸ਼ੋਪਿੰਗ ਹੀ ਨੀ ਕੀਤੀ।
ਯਾਰ ਕੰਮ ਹੀ ਬਥੇਰਾ ਹੁੰਦਾ ਤੁਹਾਨੂੰ ਪਤਾ ਤੇ ਹੈ ਹਲਵਾਈਆਂ ਨੂੰ ਵੇਖਣਾ
ਹਾਂ, ਘਰਾਂ ਵਿੱਚ ਕੰਮ ਤਾਂ ਬਹੁਤ ਹੋ ਜਾਂਦਾ ਹੈ। ਵਿਆਹ, ਸ਼ਾਦੀ ਵ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ। ਹਲਵਾਈ ਦਾ ਕੰਮ ਹੋ ਜਾਂਦਾ ਹੈ, ਟੈਂਟ ਦਾ ਕੰਮ ਹੋ ਜਾਂਦਾ ਹੈ, ਰਿਸ਼ਤੇਦਾਰਾਂ ਨੂੰ ਸਾਂਭਣਾ ਕੰਮ ਹੋ ਜਾਂਦਾ ਹੈ।
ਇਕੱਲਾ ਬੰਦਾ ਕੀ -ਕੀ ਕਰ ਸਕਦਾ ਤੁਹਾਨੂੰ ਵੀ
ਹਾਂਜੀ। ਏ ਹੈ ਤੇ ਚਾਹੇ ਘਰ ਦੇ ਸਾਰਾ ਪਰਿਵਾਰ ਵੀ ਲੱਗਿਆ ਰਹੇ ਤਾਂ ਵੀ ਐਵੇਂ ਲੱਗ ਜਾਂਦਾ ਰਹਿੰਦਾ ਕਿ ਕੁਛ ਰਹਿ ਗਿਆ ਅਜੇ ਵੀ।
ਹਾਂ। ਇਹ ਕੰਮ ਰਹਿ ਗਿਆ, ਉਹ ਕੰਮ ਰਹਿ ਗਿਆ। ਲਾਸਟ ਮੂਮੈਂਟ ਤੇ ਵੀ ਕੋਈ ਨਾ ਕੋਈ ਕੰਮ ਰਹਿ ਹੀ ਜਾਂਦਾ।
ਹੂ- ਹੂ ਪਹਿਲਾਂ ਹੁੰਦਾ ਸੀ ਕੇ ਮੁੰਡੇ ਦੇ ਵਿਆਹ ਤੇ ਜ਼ਿਆਦਾ ਇਕੱਠ ਕਰਦੇ ਹੁੰਦੇ ਸੀ ਹਨਾ। ਮੁੰਡੇ ਵੈਸੇ ਜਿਆਦਾ, ਕੰਮ ਕਰਨਾ ਪੈਂਦਾ ਸੀਗਾ। ਹੁਣ ਤਾਂ ਕੁੜੀਆਂ- ਮੁੰਡੇ ਇੱਕ ਬਰਾਬਰ ਹੀ ਨਹੀਂ ਹੁਣ ਤਾਂ ਮੁੰਡਿਆਂ ਦੇ ਵਿਆਹ ਤੇ ਨਾ ਹੀ ਘੱਟ ਹੁੰਦਾ ਕੰਮ ਹੁੰਦਾ ਹੈ। ਕੁੜੀਆਂ ਦੇ ਵੀ ਉਨਾਂ ਹੀ ਹੁੰਦਾ।
ਮੈਂ ਤੇ ਕਈ ਵਾਰੀ ਇਹ ਵੀ ਵੇਖਿਆ ਕਿ ਵਿਆਹਾਂ ਚ' ਜੈ ਮਾਲਾ ਹੀ ਪੋਉਂਦਾ ਏ।
ਉਹ ਤਾਂ ਹੋਣਾ ਹੈ ਕਿਸੇ ਹੋਰ ਦੇ ਰਿਵਾਜ਼ ਵੈਸੇ ਸਾਡੇ ਪੰਜਾਬੀਆਂ ਲਈ ਤਾਂ ਨਹੀਂ ਹੁੰਦਾ ਹੈ।
ਹਾਂ, ਹੋ ਉਹ ਤੇ ਗੱਲ ਸਹੀ ਹੈ ਤੁਹਾਡੀ ਵੈਸੇ, ਨਹੀਂ ਮੈਂ ਕਈ ਵਾਰੀ ਵੇਖਿਆ ਹੈ ਇਹ ਚੀਜ਼ਾਂ ਵੀ
ਹਾਂ, ਜੇ ਕੋਈ ਆਹ ਨਵੀਆਂ ਟੀਵੀਆਂ ਵਗੈਰਾ ਫੋਨਾ ਵਗੈਰਾ ਨੂੰ ਵੇਖ ਕੇ ਜੇ ਕੋਈ ਕਰ ਰਿਹਾ ਹੋ ਜਾਂ ਕੁਛ ਤਾਂ ਹੋ ਸਕਦਾ ਹੈ ਏ ਪਰ ਮੈਂ ਅਜੇ ਤੱਕ ਨਹੀਂ ਦੇਖਿਆ ਇਹੋ ਜਿਹਾ ਕੁਛ।
ਹੂ ਸਹੀ ਹੈ, ਸਹੀ ਹੈ। ਵਿਆਹਵ ਚ' ਤੇ ਪ੍ਰੈਸ਼ਰ ਹੀ ਬੜਾ ਹੋ ਜਾਂਦਾ ਹੈ। ਸਮਾਨ ਇਕੱਠਾ ਕਰੋ, ਫਲਾਣਾ ਅਲਵਾਈਆਂ ਨੂੰ ਵੇਖੋ, ਪੈਲੇਸ ਜਾਓ।
ਇਹੀ ਤਾਂ ਕੰਮ ਹੁੰਦਾ ਵਿਆਹ ਦਾ ਹੋਰ ਕੀ ਕੰਮ ਹੋਣਾ ਹੈ।
ਇਕ ਇਹ ਇਕੱਲਾ ਬੰਦਾ ਕੀ- ਕੀ ਕਰੇ, ਇਕੱਲਾ ਮੁੰਡਾ ਘਰ ਦਾ ਕੀ- ਕੀ ਕਰੇ। ਰਿਸ਼ਤੇਦਾਰਾਂ ਨੂੰ ਕਹੋ। ਤੇ ਉਹ ਕੰਮ ਤੇ ਗਏ ਨੇ। ਅਸੀਂ ਐਟ ਟਾਈਮ ਆਵਾਂਗੇ।
ਰਿਸ਼ਤੇਦਾਰ ਐਵੇਂ ਕਰਦੇ ਨੇ ਜਮਾਂ ਸਮੇਂ ਤੇ ਆਉਂਦੇ ਨੇ ਫਿਰ। ਨਖਰੇ ਕਰਦੇ ਨੇ ਸੌ- ਸੌ।
ਜ਼ਰਾ ਜੇ ਕੁੱਛ ਕਹਿ ਦੋ ਤਾਂ ਮੂੰਹ ਬਣਾ ਕੇ ਬਹਿ ਜਾਂਦੇ ਨੇ, ਆਪਾਂ ਘਰ ਚੱਲੇ ਹਾਂ।
ਮਾਮੇ ਦੀ ਨਹੀਂ, ਤਾਈ ਦੀ ਕੁੜੀ ਦਾ ਵਿਆਹ ਸੀ ਸਾਡੇ ਇੱਥੇ।
ਅੱਛਾ- ਅੱਛਾ।
ਔਰ ਪਹਿਲਾਂ ਤਾਂ ਸਾਰਾ ਅਸੀਂ ਕੰਮ ਕਰੀ ਗਏ ਕਰੀ ਗਏ। ਜਦੋਂ ਰਿਸ਼ਤੇਦਾਰਾਂ ਨੂੰ ਫੋਨ ਲਾਇਆ ਵੀ ਤੁਸੀਂ ਆ ਜੋ ਕੰਮ ਕਰਵਾ ਜੋਓ, ਤਾਂ ਕਹਿੰਦੇ ਅਸੀਂ ਤਾਂ ਦੋ ਦਿਨ ਰਹਿੰਦੇ ਪਹਿਲਾਂ ਦੋ ਕੁ ਦਿਨ ਰਹਿੰਦੇ ਫੇਰ ਆਵਾਂਗੇ ਅਸੀ। ਅਸੀਂ ਕਿਹਾ ਚਲੋ ਠੀਕ ਹੈ ਜਦੋਂ ਆ ਗਏ ਉਹਨਾਂ ਨੇ ਕਿਆ ਕੰਮ ਕਰਵਾਇਆ। ਕੋਈ ਉਹਨਾਂ ਦਾ ਬੱਚਾ ਕਵੇਂ ਅਸੀਂ ਫਿੱਕੀ ਚਾਹ ਪੀਂਦੇ ਹਾਂ, ਕੋਈ ਕਵੇਂ ਅਸੀਂ ਕਾਲੀ ਚਾਹ ਪੀਂਦੇ ਹਾਂ, ਕੋਈ ਕਵੇ ਅਸੀਂ ਚਿੱਟੀ ਚਾਹ ਪੀਂਦੇ ਹਾਂ। ਇੰਨਾ
ਕਿਸੇ ਨੂੰ ਕਾੜਾ ਚਾਹੀਦਾ, ਕਿਸੇ ਨੂੰ ਕੁੱਛ ਚਾਹੀਦਾ।
ਆ ਪੁੱਛੋ ਨਾ ਇਨਾਂ ਇਕੱਲੇ ਚਾਰ
ਨਖਰੇ ਨਖਰੇ ਨਖਰੇ ਹੈਗੇ ਨੇ। ਕੁਛ ਨੀ ਹੈ ਕਿ ਸਾਡੀ ਸੇਵਾ ਹੋਏ ਅਸੀਂ
ਹਾਂ ਵੈਸੇ ਇੰਨਾ ਹੈਗਾ ਚਲੋ ਸਭ ਇਕੱਠੇ ਹੋ ਜਾਂਦੇ ਆ ਹਨਾ। ਸਾਰੇ ਮਿਲ ਕੇ ਜਦੋਂ ਜਿਵੇਂ ਸ਼ਾਮ ਦੇ ਗੀਤ ਗਾਉਂਦੇ ਨੇ ਮੁੰਡ ਮੁਡੇ ਦੇ ਵਿਆਹ ਦੇ ਚਾਹੇ ਕੁੜੀ ਦੇ ਵਿਆਹ ਦੇ। ਬੁੜੀਆਂ ਕਿੰਨੀਆਂ ਰਲ ਕੇ ਇਕੱਠੀਆਂ ਹੋ ਕੇ ਖੁਸ਼ ਰਹਿੰਦੀਆਂ ਨੇ ਵੈਸੇ ਤਾਂ ਚਲੋ ਇਕੱਠੀਆਂ ਨੀ ਹੁੰਦੀਆਂ ਵਿਚਾਰੀਆਂ।
ਹੂੰ, ਤੇ ਉਹਨਾਂ ਨੂੰ ਵੀ ਕੰਮ ਲਾ ਦੋ। ਮਸਾਂ ਤੇ ਇਕੱਠੇ ਹੋਈਆਂ ਨੇ ਤੇ ਉਹਨਾਂ ਨੂੰ ਵੀ ਕੰਮ ਲਾ ਦੋ।
ਹਾਂ ਏ ਤਾਂ ਹੈ।
ਇਹੀ ਤਾਂ ਸਾਰਾ ਚੱਕਰ ਹੈਗਾ ਮੇਨ।
ਹੂੰ,
ਸਭ ਸਭ ਚੀਜ਼ ਦੀ ਗੱਲ ਇਹੀ ਤਾਂ ਹੈਗੀ ਐ। ਹਾਂ ਓ ਕਰਨਾ ਕੋਸ਼ਿਸ਼ ਮੈਂ ਸਹੀ ਕਰਾਣ ਲਈ।
ਹਾਂਜੀ।
ਕਰਦਾ ਮੈਂ ਕੋਸ਼ਿਸ਼।
ਹਾਂ, ਕੋਸ਼ਿਸ਼ ਜ਼ਰੂਰ ਕਰਿਓ ਫਿਰ ਤੁਸੀਂ ਜੇ ਮੇਰੇ ਨਾਲ ਗੱਲ ਕਰਨੀ ਆ ਤਾਂ ਫੋਨ ਦੀ ਆਵਾਜ਼ ਸੈੱਟ ਕਰੋ।
ਜੇ ਮੇਰੇ ਨਾਲ ਗੱਲ, ਕਰਨੀ ਆ।
ਹਾਂਜੀ,
ਠੀਕ ਐ ਠੀਕ ਐ। ਵੈਸੇ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਮੈਨੂੰ।
ਠੀਕ ਐ ਜੀ ਸਤਿ ਸ਼੍ਰੀ ਅਕਾਲ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।